ਹੈਲੋ। ਹੈਲੋ। ਹੈਲੋ।
ਹੈਲੋ।
ਹਾਂਜੀ।ਸਤਿ ਸ੍ਰੀ ਅਕਾਲ ਦੀਦੀ।
ਹੈਲੋ।
ਹੈਲੋ, ਸਤਿ ਸ੍ਰੀ ਅਕਾਲ ਦੀਦੀ।
ਹਾਂਜੀ, ਹਾਂਜੀ।
ਕੀ ਗੱਲ ਆਵਾਜ਼ ਨੀ ਆਉਂਦੀ ਪਈ ਤੁਹਾਨੂੰ ਮੇਰੀ। ਅੱਛਾ-ਅੱਛਾ ਮੈਨ ਵੀ ਨੀ ਆਉਂਦੀ ਪਈ ਸੀ ਪਹਿਲੇ ਤੁਹਾਡੀ ਮੈਨੂੰ ਲਗਦਾ ਨੈਟਵਰਕ ਇਸ਼ੂ ਬੜਾ ਨੈਟਵਰਕ ਇਸ਼ੂ ਹੁੰਦਾ ਨਾ ਅੱਜ ਕੱਲ ਹਾਂਜੀ ਹੋਰ ਦੱਸੋ। ਹਾਂਜੀ।ਵਧੀਆ ਤੁਸੀਂ ਦੱਸੋ ਠੀਕ?
ਹਾਂਜੀ।ਮੈਂ ਵੀ ਵਧੀਆ ਬਸ।
ਹੋਰ ਕਿੱਥੇ ਗਾਏ ਅਪ ਅੱਜ ਕੱਲ ਦਾ ਫੋਨ ਨਾ ਮੈਂ ਸੇਜ ਨਾ ਸਟੇਟਸ ਪਾਉਂਦੇ ਹੋ ਨਾ ਕੁੱਛ
ਨਹੀਂ ਬਸ-ਬਸ ਬੀਜੀ ਸ਼ੇਡਊਲ ਚੱਲ ਰਿ ਰਿਹਾ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ।ਛੁੱਟੀਆਂ ਜੋ ਹੋਈਆਂ ਬੱਚਿਆਂ ਦੀਆਂ। ਬਿਲਕੁਲ ਸਹੀ ਗੱਲ ਹੈ।ਮੈਨੂੰ ਤੁਹਾਡੇ ਮਿਲੇ ਸੀ ਹਾਂਜੀ ਮੰਮੀ ਮਿਲੇ ਸੀ ਤੁਹਾਡੇ ਤੇ, ਮੈਨੂੰ ਕਹਿ ਰਹੇ ਸੀ ਕਿ ਤੁਸੀਂ ਆਏ ਨੀ।
ਹਾਂ, ਕੱਲ ਸੱਚੀ ਮੈਨੂੰ ਲੱਗਦਾ ਤੁਹਾਨੂੰ ਮੱਲ ਵਿੱਚ ਮਿਲੇ ਸੀ ਮੈਨੂੰ ਉਸ ਦਿਨ।
ਹਾਂਜੀ ਮੈਂ ਵੀ ਮੋਲ ਗਈ ਸੀ ਸ਼ੋਪਿੰਗ ਕਰਨ ਗਈ ਸੀ ਮੈਂ ਵੀ ਹਾਂਜੀ-ਹਾਂਜੀ ਉਹ ਜਾਣਾ ਨਾ ਉਹਨਾਂ ਨੇ ਪੇਕੇ ਆਣਾ
ਅੱਛਾ
ਹਾਂਜੀ ਤੇ ਫੇਿਰ ਕਹਾ ਸੀ ਭਾਬੀ ਤੁਸੀਂ ਨਾਲ ਚੱਲੋ ਫਿਰ ਮੈਂ ਨਾਲ ਗਈ ਸੀ। ਇਹਨਾਂ ਦੇ ਚਲੋ ਚੋਇਸ ਹੋ ਜਾਂਦੀ ਏ ਬਸ ਹਾਂਜੀ ਉਹ ਕੁੜੀਆਂ ਵੀ ਬੜਾ ਤੈਆਰ ਕਰਦੀਆਂ ਕਹਿੰਦੇ ਭੂਆ ਨਾਲ ਚਲੋ ਮੈਂ ਕਿਹਾ ਕੋਈ ਨੀ ਮੈਂ ਚੱਲ ਚੱਲਾਂਗੀ।
ਪਤੀਜ਼ੀਆਂ ਦਾ ਬੜਾ ਪਿਆਰ ਏ। ਮੇਰੀ ਵੀ ਮੇਰੀ ਭੂਆ ਨਾਲ ਬੜਾ ਪਿਆਰੇ ਹਾਂ ਮੇਰੀ ਵੀ ਮੇਰੇ ਭੂ ਉਹਨਾਂ ਨੂੰ ਬੜਾ ਪਿਆਰ ਏ। ਹਾਂ ਭੂਆ ਆਏ ਦੇ ਸੀ। ਪਿੱਛੇ ਤੇ ਮੈਂ ਉਥੀ ਰਹੀ ਆਂ ਹਾਂ ਮੈਂ ਪੰਦਰਾਂ ਵੀਹ ਦਿਨ ਉੱਥੇ ਲਾ ਕੇ ਆਈ ਹਾਂ ਭੂਆਂ ਦੇ
ਅੱਛਾ ਚਲੋ ਵਧੀਆ ਭੂਆ ਸਭ ਦੀਆਂ ਪਿਆਰ ਕਰਦੀਆਂ ਨੇ ਇਹ ਤੇ ਗੱਲ ਹੈਗੀ ਹੈ ਕੋਈ-ਕੋਈ ਹਾਂ ਇਹ ਤੇ ਸਭ ਚੰਗੀਆਂ ਹੀ ਹੋਉਂਦੀਆਂ ਦੇਖੋ ਆਪ ਚੰਗੀਆਂ ਤੇ ਸਭ ਚੰਗਾ ਹੀ ਲੱਗਦਾ। ਬੰਦਾ ਦੇਖੋ ਅਸੀਂ ਅਗਰ ਆਪ ਕਿਸੇ ਨਾਲ ਰਵਾਂਗੇ ਮਿਸਬਿਹੇਵ ਕਰਾਂਗੇ। ਕਿਸੇ ਨਾਲ ਉਹ ਅਗਲੇ ਵਾਲਾ ਸਨ ਕਿਵੇਂ।
ਬਿਲਕੁਲ ਸਹੀ ਗੱਲ ਆ। ਮੈਂ ਵੀ ਆਪਾਂ ਪੰਦਰਾਂ ਵੀਹ ਮਤੀ ਰਹਿ ਕੇ ਆਈਂ ਹਾਂ। ਫੇਰ ਭੂਆ ਮੈਨੂੰ ਤਰ੍ਹਾਂ-ਤਰ੍ਹਾਂ ਦੀ ਸਬਜ਼ੀਆਂ ਬਣਾਉਂਦੀ ਸੀ।ਹੈ ਜਿਵੇਂ ਦਾਲ ਬਾਟੀ ਹੋ ਗਈ ਬੜੀ ਸਵਾਦ ਬਣਾਉਂਦੇ ਨਾ ਉਹਨਾਂ ਦੇ ਹੱਥ ਦਾਲ ਭਾਟੀ ਕਿੰਨੀ ਫੇਮਸ ਹੈ ਨਾ ਮੈਂ ਕਹਿੰਦੀ ਹਾਂ ਜਦੋਂ ਉਹਨਾਂ ਦੇ ਘਰ ਕੋਈ ਜਾਂਦਾ ਹੈ। ਨਾ ਤੇ ਸਾਰੇ ਇੱਕੋ ਕਹਿਣਗੇ ਦਾਲ ਬਾਟੀ ਬਣਾਓ।
ਅੱ-ਅੱਛਾ ਇਹ ਤੇ ਦਾਲ ਬਾਟੀ ਤੇ ਰਾਜ
ਹਾਂ-ਹਾਂ ਉਹ ਪਹਿਲੇ ਨਾ ਜੈਪੁਰ ਰਹਿੰਦੇ ਸੀ। ਨਾ ਫਿਰ ਉਹਦੋਂ ਸ਼ਿਫਟ ਹੋ ਗਏ ਨੇ ਸਾਡੇ ਇੱਧਰ ਹੀ ਲੋਕ
ਅੱਛਾ
ਹਾਂ ਤੇ ਉੱਧਰੋਂ ਸਿੱਖ ਕੇ ਆਏ ਨੇ ਉ ਉੱਥੇ ਭਾਂਡਾ- ਭੂੰਡਾ ਸਾਂਚਾ ਉੱਥੋਂ ਲਿਆਉਂਦੇ ਇੰਨੀ ਸਵਾਦ ਬਣਾਉਦੇ ਨੇ ਵੇ ਘਿਓ ਵਿੱਚ ਪੂਰੀ ਇਡੀ ਪੋਈ ਹੋਈ ਮਤਲਬ ਚਲੋ ਵੇ ਗੇਨ ਹੋ ਜਾਂਦਾ। ਦਰ ਪਰ ਐਵੇਂ ਕਿ ਹਾਂ ਬੜੀ
ਚਲੋ ਦੇਖੋ ਸੁਵਾਦ। ਤੇ ਲੇ ਨਹੀਂ ਆ ਨਾ ਹਰ ਚੀਜ ਦਾ ਟੇਸਟ ਹੋਣਾ ਚਾਹੀਦੇ ਬੰਦੇ ਨੂੰ ਨਹੀ ਟੇਸਟ ਕਰਨਾ ਚਾਹੀਦੇ। ਅਗਰ ਐਈਉ ਚੀਜਾ ਦੇਖਦੇ ਰਹਿਣੇ ਵੇਟ ਗੇਨ ਹੋ,
ਹਾਂ ਬਿਲਕੁਲ ਨਹੀਂ ਖਾਓ ਮੈਂ ਕਹਿੰਦੀ ਹਾਂ ਖਾਓ ਐਕਸਰਸਾਈਜ਼ ਕਰੋ ਗਰਮ, ਪਾਣੀ ਪੀਓ ਨਾਲ ਨਾਲ ਮੇਨਟੇਨ ਰੱਖੋ।
ਹਾਂਜੀ ਬਿਲਕੁਲ ਸਹੀ ਗੱਲ ਹੈ, ਆਪ ਜੀ ਦੀ।
ਸੈਰ
ਹਾਂਜੀ ਮੈਂ ਆਪ ਖੁਦ ਬੜਾ ਧਿਆਨ ਰੱਖਣੀ ਆਪਣਾ ਮੈਂ, ਸਵੇਰੇ ਸ਼ਹਿਰ ਜਾਨੀ ਆ, ਐ,
ਬਹੁਤ ਅੱਛੀ ਗੱਲ ਐ ਆਪ ਐਕਰਸਾਈਜ ਹਾਜੀ, ਨਹੀ ਬਹੁਤ ਅੱਛੀ ਗੱਲ ਐ ਸਾਨੂੰ ਆਪਣੇ ਸਰੀਰ ਦਾ ਖੁਦ ਹੀ ਧਿਆਨ ਰੱਖਣਾ ਚਾਹੀਦਾ ਵੇ,
ਡਾਇਟਿੰਗ ਤੇ ਤਾਂ ਬਿਲਕੁਲ ਨੀ ਮੈਂ ਜਾਣਦੀ, ਖਾਣਾ ਪੀਣਾ। ਕਦੀ ਨੀ ਛੋੜਦੀ, ਕਈ ਕੁੜੀਆ ਨੇ ਖਾਣਾ ਪੀਣਾ ਛੋੜ ਦਿੰਦੀਆ ਨੇ, ਕੁਛ ਨੀ ਖਾਦੀ ਐ। ਖਾਵਾਂ ਗੇ ਮੋਟੇ ਹੋ ਜਾਵਾਂਗੇ ਐ ਸੀ, ਕੱਲ ਨੀ ਆਦੀ।
ਨਹੀਂ ਐਸੇ ਵੀ ਗੱਲ ਨਹੀ ਹੈ। ਡਾਈਟ ਡਾਈਟਿੰਗ, ਪਤਾ, ਹੁੰਦੀ ਤੁਸੀਂ ਮਤਲਬ ਕਾਪਸ ਵਗੈਰਾ, ਕੈਲਰੀਜ਼ ਵਗੈਰਾ ਛੱਡ ਕੇ ਤੁਸੀਂ ਪ੍ਰੋਟੀਨ ਲੈ,
ਹਾਂਜੀ, ਉਹ ਨਹੀਂ-ਨਹੀਂ ਉਹ ਪਤਾ ਕੀ ਡਾਈਟਿੰਗ ਮਤਲਬ ਕੁੜੀਆ ਖਾਣਾ ਈ, ਛੋੜ ਦਿੰਦੀਆਂ ਨੇ ਮੈਂ ਕਈ ਕੁੜੀਆਂ ਮੈਨੂੰ ਨਾ ਮਿਲੀ ਹੈ ਮੇਰੀ ਫਰੈਂਡ ਏ, ਉਹਨੂੰ ਮੈਂ ਦੇਖਿਆ ਤੁਸੀਂ ਮੰਨੋਗੇ ਨਈ, ਉਹ ਇੰਨੀ ਹੈਲਦੀ ਹੋਈ ਦੀ ਏ ਇੰਨਾ ਮੋਟਾਪਾ ਨੂੰ ਹੋਗਾ ਤੇ, ਐ ਕਿ ਗੱਲ ਜੇ, ਕਹਿੰਦੀ ਮੈਂ ਨਾ ਮਤਲਬ ਨਾ ਮੈਂ ਖਾਣਾ ਮੈਂ ਛੋੜਤਾ ਸੀ। ਤੇ ਸਗੋਂ ਮੇਰਾ ਸਰੀਰ ਫਿਲਾਵਟ ਹੋ ਗਿਆ। ਮਤਲਬ ਫਲਾਵਟੀ ਚ ਆ ਗਏ ਨਾ ਉਹਦਾ ਤੇ ਮੈਂ ਕਿਹਾ ਦੇਖੋ ਖਾਓਗੇ ਤੇ ਸ਼ਰੀਰ ਫੁਲੇ ਗਏ ਸਾਰੇ ਕਹਿਦੇ ਨੇ ਸਗੋ ਖਾਓ।
ਹਾਂ ਐਵੇਂ ਤੁਸੀਂ ਆਪਣੀ ਜਿੰਨੀ ਤੁਹਾਨੂੰ ਭੁੱਖ ਐ ਨਾ ਉਹਦਾ ਅੱਧਾ ਖਾ ਲੋ, ਇਹ ਹੁੰਦੀ ਹੈ ਡਾਇਟਿੰਗ ਜਿਵੇਂ ਤੁਹਾਨੂੰ ਦੋ ਰੋਟੀ ਦੀ ਭੁੱਖ ਇੱਕ ਰੋਟੀ ਖਾਓ ਸਬਜ਼ੀ ਜ਼ਿਆਦਾ ਲਓ ਨਾਲ ਹੈ ਨਾਂ ਸਬਜ਼ੀ ਚ ਵੇਖੋ ਪ੍ਰੋਟੀਨ ਵਗੈਰਾ
ਚਾਵਲ ਹੀ ਬੜੇ ਖਾਂਦੇ ਨੇ ਉਹ
ਨਹੀਂ ਨਹੀਂ, ਚਾਵਲ ਤਾਂ ਦੇਖੋ ਚਾਵਲ ਮੈਂ ਪਤਾ ਇੱਕ ਹਾਂ। ਨਹੀਂ ਨਹੀਂ ਨਹੀਂ ਨਹੀਂ, ਮੈਂ ਨਾ ਵੇਖਖਿਆ ਸੀ ਮੈਨੂੰ ਜਿੰਨੇ ਹੋਣ ਤਾਂ ਮਤਲਬ ਖੁਦ ਦਾ ਐਕਸਪੀਰੀਅਸ ਦੱਸਾਂ। ਚਾਵਲ ਤੇ ਰੋਟੀ ਇੰਨਾ ਮੋਟਾ ਆਪਾ ਨੀ ਕਰਦੀ ਜਿੰਨਾ ਕ ਤੁਸੀਂ ਐਕਸਟਰਾ ਖਾ ਲਓ। ਨਾ ਫੇਰ ਵੀ
ਜੋ ਪਤਾ ਕਿ ਇਹ ਚਾਵਲ ਦੇ ਉੱਤੇ ਤੋਂ ਜੋ ਲੋਕ ਪਾਣੀ ਪੀਂਦੇ ਆ ਨਾ ਉਹ ਖ਼ਰਾਬ ਕਰਦਾ ਹੈ। ਚਾਵਲਾਂ ਦੇ ਉੱਪਰ ਪਾਣੀ ਨੀ ਪੀਣਾ ਚਾਹੀਦਾ। ਚਾਹੀਦਾ ਰੋਟੀ ਖਾਣ ਤੋਂ ਬਾਅਦ ਇੱਕੋ ਦਮ ਪਾਣੀ ਨੀ ਪੀਣਾ ਚਾਹੀਦਾ ਹਾਂਜੀ ਪੀਓ ਹਾਂ ਮਤਲਬ ਅੱਧੇ ਘੰਟੇ ਦਾ ਗੈਪ ਰੱਖੋ ਹਾਂਜੀ ਮੈਂ ਰੋਟੀ ਖਾ ਲਈ ਮੈਂ ਤੁਹਾਨੂੰ ਦੱਸਦੀ ਮੈਂ ਤੇ ਅੱਠ ਵਜੇ ਰੋਟੀ ਖਾ ਲੈਂਨੀ ਹਾਂ। ਮੈਂ ਵੇਖੋ ਵੋਕ ਵੀ ਕਰ ਆਈ ਹਾਂ ਥੋੜਾ ਜਿਹਾ ਬਾਹਰ ਟਹਿਲ ਵੀ ਆਈ ਹ ਤੇ ਬਸ ਹੁਣ
ਹੁਣੇ ਨੀਚੇ ਆਈ ਹਾਂ ਮੈ ਬਸ। ਮੈਂ ਕਿਹਾ ਚਲੋ ਗੱਲ ਕਰਾਂ ਦੀਦੀ ਨੂੰ । ਹਾਂ ਜੀ ਨੀ ਕਿੰਨਾ ਟਾਈਮ ਹੋ ਗਿਆ?
ਵਧੀਆ ਕੀਤਾ ਜੇ, ਮੈਂ ਤੇ ਆਪ ਖੁੱਦ ਯਾਦ ਕਰਨੀ ਆ ਤੁਹਾਨੂੰ ਬੜਾ ਤੇ ਹੋਰ ਤੁਹਾਡਾ ਨੇਚਰ ਹੀ ਇੰਨਾ ਵਧੀਆ ਭੁੱਲਦੇ ਤੁਹਾਡੇ ਪਿਛਲੇ ਟੈਮ ਹੀ ਨੇ ਤੁਹਾਡੀਆਂ ਗੱਲਾਂ ਸੋਚ ਕੇ ਅਸੀਂ ਇਨਾ ਹੱਸਦੇ ਹਾਂ।
ਅੱਛਾ ਕਿਹੜੀ ਗੱਲਾਂ,
ਬਸ ਵੈਸੇ ਜੋ ਅਸੀਂ ਹਸੀ ਮਜ਼ਾਕ ਕਰਦੇ ਆ। ਪਤਾ ਕੀ ਹੈ ਆਪਸ ਕੱਠੇ ਬਹਿ ਕਿੰਨਾ ਇੰਜੋਈ ਕਰਦੇ ਹਾਂ ਅਸੀਂ ।
ਬਿਲਕੁਲ ਬਿਲਕੁਲ ਸਹੀ ਗੱਲ ਏ ਆਹੋ ਜਦੋਂ, ਸੀ ਮੈ ਲੱਗਦਾ ਜਦੋਂ ਮੈਂ ਆਈ ਸੀ ਤੁਹਾਡੇ । ਫੇਰ ਆਪਾਂ ਇਕੱਠੇ ਰਹਿੰਦੇ ਹੁੰਦੇ ਸੀ ਇੱਕੋ ਘਰ ਚ ਹਨਾ, ਤੁਹਾਡੇ ਘਰ ਕਦੀ ਆ ਜਾਣਾ ਦੁਪਹਿਰ ਵੇਲੇ ਫਿਰ ਇਕੱਠੇ ਟੀਵੀ ਵੇਖਣਾ, ਬਸ ਟਾਈਮ ਵੀ ਨਿਕਲ ਸਕਦਾ ਸੀ ਹਨਾ,
ਕਹਿੰਦੇ ਤੁਹਾਡੇ ਉਹ ਆਦੇ ਨੀ ਪਏ ਮੈਂ ਕਿਹਾ ਉਹ ਬਿਜੀ ਨੇ ਤਾਂ ਨੀ ਆ ਰਹੇ ਕਹਿੰਦੇ ਤੁਹਾਡਾ ਬੜਾ ਪਿਆਰ ਨਾ ਮੈਂ ਕਿਹਾ ਮੇਰਾ ਪਿਆਰ ਹੈ ਹੀਏ ਮਤਲਬ ਉਹ ਖੁਦ ਇੰਨਾ ਪਿਆਰ ਮੈਨੂੰ ਦਿੰਦੇ ਨੇ ਤੇ ਦੇਖੋ ਮੈਂ ਅਗਰ ਉਹ ਮੈਨੂੰ ਦਿੰਦੇ ਨੇ ਮਤਲਬ ਮੈਂ ਵੀ ਤੇ ਮੈਨੂੰ ਕਰਨਾ ਚਲਨਾ ਇਹਨੂੰ
ਹਾਂ ਨਹੀਂ ਬਿਲਕੁਲ ਦੇੇਖੋ ਪਿਆਰ ਨੂੰ ਪਿਆਰ ਤੁਸੀਂ ਕਿਸੇ ਦਾ ਕਰੋਗੇ ਅਗਲਾ ਪਰ ਉਹ ਵੀ
ਹਾਂਜੀ ਮੈਂ ਕਿਹਾ ਸਾਡੇ ਨਾਲ ਬੜਾ
ਹਾਂ ਬਿਲਕੁਲ ਜੀ ਬਿਲਕੁਲ, ਹੋਰ ਦੱਸੋ ਲੰਚ ਕੀ ਬਣਾਇਆ ਅੱਜ ਤੁਸੀ, ਮੈਂ ਅੱਜ ਮਾ ਛੋਲੇ ਦੀ ਦਾਲ ਬਣਾਈ ਸੀ। ਦੁਪਹਿਰੇ ਦੁਪਹਿਰੇ ਸੀ ਮਤਲਬ ਪੂਰਾ ਸਬਜ਼ੀ ਬਣਾਈ ਸੀ ਨਾ ਆਲੂ ਬੈਂਗਣ ਫਿਰ ਮੈਂ ਕਿਹਾ ਚਲ ਦਾਲ ਧਰ ਲੈਨੀ ਆ,
ਅੱਛਾ,
ਨਾਸ਼ਤੇ ਚ ਵੀ ਕੰਮ ਆ ਜਾਈਦਾ।
ਹਾਂ ਉਹ ਤੇ ਗੱਲ ਹੈਗੀ ਐ ਦੇਖੋ ਸਵੇਰੇ ਪਰਾਂਠੀ ਨਾਲ ਖਾ ਲੈਂਦਾ ਬੰਦਾ ਦਾਲ ਦੁਲ ਦਾਲ ਨਾਲ ਪਰਾਂਠੀਆਂ ਚੱਲ ਜਾਂਦੀਆਂ ਨੇ,
ਸਵੇਰੇ ਨੀ ਬਣਾਈ ਜਾਂਦੀ ਨਾਲੇ ਬੱਚੇ ਵੇਖੋ ਛੁੱਟੀਆਂ ਪਾਈਆਂ। ਲੇ ਉੁੱਠਦੇ ਨੇ ਫਿਰ
ਹਾਂਜੀ ਬਿਲਕੁਲ ਸਹੀ ਗੱਲ, ਤੇ ਹੈ ਛੁੱਟੀਆਂ ਬੱਚਿਆਂ ਨਾਲ ਵੈਸੇ ਵਿ ਕੰਮ ਆਉਂਦੇ ਇੰਨੇ
ਉਹੀ ਬਿਲਕੁਲ ਸਹੀ ਫਿਰ ਮੈਂ ਕਿਹਾ ਸਵੇਰੇ-ਸਵੇਰੇ ਬਿਲਕੁਲਮ ਜੀ ਬਿਲਕੁਲ ਆਹੋ ਬਹੀ ਸੀ ਉਹੀ ਬੱਚਾ ਲੈ ਉੱਠਦੇ ਵੀ ਐਨੀ ਲੇਟ ਹੁੰਦੇ ਬੱਚੇ ਤੇ ਸਾਰਾ ਕੰਮ ਰਹਿ ਜਾਂਦਾ ਫਿਰ ਨਾਸ਼ ਦੀ ਟੈਂਨਸ਼ਨ ਫਿਰ ਦੁਪਹਿਰ ਦੀ ਰੋਟੀ ਟੈਂਸ਼ਨ ਮੈਂ ਫਿਰ ਤਾਂ ਹੀ ਹੁੰਦਾ।
ਹਾਂਜੀ ਮੈਂ ਤੇ ਉਠਾਉਂਦੀ ਨੀ ਬੱਚਿਆਂ ਨੂੰ ਜੇ ਸੁੱਤੇ ਨਾ ਫਿਰ ਸੁੱਤੇ ਰਹਿੰਦੇ ਨੇ ਹਾਂ। ਆ ਫੇਰ ਮੈਨੂੰ ਨ ਸੌਖਾ ਜਾਂਦਾ ਨਾ ਮੈਂ ਸਫਾਈਆਂ ਕਰ ਲੈਨੀ ਹਾਂ ਐਨੇ ਸਾਰੇ ਕੰਮ ਆ ਜਾਂਦੇ ਫੇਰ ਉੱਠ ਔ ਮੈਂ ਨਾ ਰੋਟ ਰੋਟੀ ਤਿਆਰ ਕਰ ਲੈਣੀ ਇੱਕ ਵਾਰੀ ਕਿਉਕ ਉੱਠਦੇ
ਅੱਛਾ ਅੱਛਾ ਫੇਰ ਵੀ ਸਹੀ ਨਹੀਂ ਮੇਰਾ ਪਤਾ ਕਿਵੇਂ ਹੁੰਦਾ ਜੇ ਵੇਖੋ ਨਾ ਬੱਚੇ ਸਾਰੇ ਬੱਚੇ ਜਿਵੇਂ ਸੋਣਦੇ ਤਾਂ ਮਤਲਬ ਗਿਆਰਾਂ ਬਾਰਾਂ ਵੱਜ ਜਾਂਦੇ ਨੇ ਸੋ ਟੀਵੀ ਨ ਵੇਖਣਾ ਛੁੱ ਉੱਠੀਆਂ ਚ ਫੇਰ ਸਵੇਰੇ ਨਾਲ ਉੱਠਣਾ ਦਸ ਸਾਡੇ ਦੱਸ ਉੱਠਦਾ ਹੋਵੇ ਵੇ ਫੇਰ ਉਹ ਬਿਸਰਾਂ ਵਗੈਰਾ ਬੈਟ ਵਗੈਰਾ ਚਲਦਾ ਰਹਿੰਦਾ ਤੁਹਾਨੂੰ ਪਤਾ ਫਿਰ ਬੱਚਿਆਂ ਨੇ ਨਾ ਨਾ ਫਿਰ ਉਹ ਬਾਥਰੂਮ ਗੰਦੇ ਹੋਣੇ ਉਹ ਫਿਰ ਪੈਰ ਬਾਹਰ ਆਣੇ ਹਨਾ ਫਿਰ ਮੈਨੂੰ ਮਜ਼ਾ ਨੀ ਆਦਾ ਐਵੇ ਫੈਰ ਅੱਛਾ ਅੱਛਾ ਹਾਂ। ਤੁਸੀਂ ਐਵੇਂ ਕਰਦੇ ਹੋਵੋਗੇ, ਨਾ ਸਾਡੇ ਜਿਵੇਂ ਬ ਬੱਚੇ ਜਿਵੇ ਸਾਰੇ ਕੱਠੇ,
ਹਾਂ ਸੈ ਆਪਣੇ ਰਹੀਏ ਇੱਕ ਅਲੱਗ ਹੀ ਰੂਮ ਚ ਇਕੱਠੇ ਹੋ ਹਾਂਜੀ ਸਾਰੇ ਇਕੱਠੇ ਸੋ ਜਾਂਦੇ ਨੇ ਫੇਰ ਦਿੱਕਤ ਹੀ ਕੋਈ ਹਾਂ ਕੋਈ ਮੈਨੁੰ ਤੇ ਕੋਈ ਹੁੰਦਾ ਹੀ ਨੀ ਆਪਣਾ ਇੱਕ
ਅ ਅੱਛਾ ਅੱਛਾ ਹਾਂ ਨਹੀਂ ਇਹ ਤਾਂ ਬਹੁਤ ਸਹੀ ਹੈ। ਥੋੜਾ ਸਾਡੇ ਦਿ ਦਿੱਕਤ ਸਪੈਸ ਦੀ ਥੋੜੀ ਜਿਹੀ ਕਦੇ ਨਾ ਫੇਰ ਆ ਗਿਆ ਫੇਰ ਥੋੜ੍ਹਾ ਜਿਹਾ ਹੁੰਦਾ। ਵੀ ਨਹਾਣਾ ਧੋਣਾ ਫਿਰ ਵਾਸ਼ਰੂਮ ਐ ਥੋੜੀ ਹਾਂ ਬਸ ਵੀ ਹਾਂ ਨਹੀਂ ਉਹ ਸੋਜਸਟ ਹੋ ਜਾਂਦਾ ਸਾਰਾ ਬਸ ਇਹੀ ਉਹ ਜਿਵੇਂ ਖਲੇਰਾ ਪਿਆ ਰਹਿੰਦਾ ਨਾ ਉਹਦੇ ਸਫਾਾਈ ਨੂੰ
ਹਾਂ ਉਹ ਉਸ ਚੀਜ਼ ਤੇ ਉਹ ਚੀਜ਼ ਤੇ ਬਾ ਹਾਂ ਸਫਾਈ ਤੇ ਬਾਅਦ ਚ ਹੀ ਕਰਨੀ ਪੈਂਦੀ
ਹਾਂ ਬਸ ਫਿਰ ਪਹਿਲੇਾਂ ਫਿਰ ਮੈਂ ਨਾਸ਼ਤਾ ਬਣਾ ਲੈਂਦੀ ਹਾਂ ਫਿਰ ਇਨਾ ਬੱਚਾ ਉੱਠ ਜਾਂਦੇ ਨੇ ਗਿਆਰਾਂ ਵਜੇ ਤੱਕ ਫੇਰ ਨਾਸ਼ਤਾ ਨੁਸ਼ਤਾ ਖਵਾ ਕੇ ਨਹਾਣ ਲਉਦੇ ਨੇ ਬਾਰਾਂ ਵਾਸਤੇ ਸਾਰੇ ਵੀ ਲਾਦੇ ਨੇ ਫਿਰ ਮੈ ਸਫਾਈ ਕਰਨੀ ਇੱਕ ਵਜੇ ਫ ਹੁੰਦੀ ਹਾਂ ਫੇਰ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਜਾਂਦਾ ਇੰਨੇ ਚ ਬਸ ਐਹੀ ਦਿਨ ਨਿਕਲ ਜਾਂਦਾ ਵ ਹਾਂ ਨਹੀਂ ਤਾਂ ਬੱਚੇ ਪਹਿਲੇ ਸਵੇਰੇ ਸਕੂਲ ਜਾਂਦੇ ਸੀ ਨਾ ਸਾਢੇ ਸੱਤ ਵਜੇ ਮੈਂ ਆਰਾਮ ਨਾਲ ਨੌ ਸਾਢੇ ਨੌ ਵਿਹਲੇ ਹੋ ਜਾਣਾ ਫਿਰ ਮਸ਼ੀਨ-ਮਸ਼ੂਨ ਲਾ ਲੈਣੀ, ਕਈ ਵਾਰੀ ਕੱਪ ੜੇ ਹੁੰਦੇ।
ਹਾਂਜੀ ਇਹ ਦੇਖੋ ਕੰਮ ਤੇ ਦੇਖੋ ਕਿੰਨੇ ਹੁੰਦੇ ਨੇ ਘਰ ਦੇ ਸਫਾਈਆਂ, ਕੱਪੜੇ, ਰੋਟੀ, ਫੇਰ ਕਿਚਨ ਤਾਂ ਇਨਾ ਕੰਮ ਹੁੰਦਾ ਹੈ, ਹਾਂਜੀ ਠੀਕ ਹੈ ਚੰਗਾ ਜੀ ਸਤਿ ਸ੍ਰੀ ਅਕਾਲ ਜੀ। ਆਨਾ ਲਗਾਣਾ ਚੱਕਰ ਓਕੇ।